ਹ।
ਹੈਲੋ।
ਸਤਿ ਸ਼੍ਰੀ ਅਕਾਲ ਜੀ।
ਹਾਂਜੀ ਸਤਿ ਸ਼੍ਰੀ ਅਕਾਲ।
ਕੀ ਹਾਲ ਚਾਲ?
ਵਧੀਆ ਵਧੀਆ।
ਹੋਰ ਕੀ ਕਰੀ ਜਾਂਦੇ
ਬਸ ਫ੍ਰੀ ਸੀ ਲਾਈਟ ਗਈ ਦੀ ਏ
ਹਾਂਜੀ ਤੁਹਾਡੀ ਆਵਾਜ਼ ਬੜੀ ਘੱਟ ਆ ਰਹੀ ਏ
ਹੁਣ ਆ ਰਹੀ ਏ।
ਹਾਂਜੀ ਆ ਰਹੀ ਘੱਟ ਆ ਰਹੀ ਏ ਥੋੜੀ ਥੋੜ੍ਹੀ।
ਹੁਣ ਦੇਖੋ ਪੂਰੀ ਪ੍ਰੋਪਰ ਏ
ਹੋਰ ਸਣਾਓ ਘਰ ਪਰਿਵਾਰ ਸਭ ਠੀਕ ਠਾਕ?
ਹਾਂਜੀ ਹਾਂਜੀ ਵਧੀਆ ਵਧੀਆ ਸਭ ਵਧੀਆ। ਅੱਛਾ। ਹੋਰ।
ਹੋਰ ਸੁਨਾਊ।
ਹੋਰ ਸਭ ਵਧੀਆ।
ਚਲੋ ਵਧੀਆ ਹੀ ਚਾਹੀਦੈ
ਹਾਂਜੀ ਕੀ ਕਰਦੇ ਸੀ ਤੁਸੀਂ
ਬਸ ਫ੍ਰੀ ਬੈਠੀ ਸੀ ਮੈਂ ਕਿਹਾ ਫੋਨ ਕਰ ਲਈਏ।
ਅੱਛਾ ਚਲੋ ਵਧੀਆ ਕੀਤਾ।
ਹਾਂਜੀ।
ਹੋਰ ਘਰ ਸਭ ਠੀਕ ਨੇ?
ਹਾਂਜੀ ਹਾਂਜੀ ਸਭ ਵਧੀਆ ਸਭ ਵਧੀਆ ਬੱਚੇ ਆਏ ਦੇ ਨੇ ਰੋਲਾ ਰ ਆਪਾਂ ਪਾਇਆ ਦਾ ਵਾਧੂ ਉਹਨਾਂ ਨੇ
ਅੱਛਾ।
ਹਾਂਜੀ ਹਾਂਜੀ।
ਹੁਣ ਛੁੱਟੀਆਂ ਵੀ ਨੇ ਨਾ ਬੱਚਿਆਂ ਦੀ
ਹਾਂਜੀ ਹਾਂਜੀ ਤੁਸੀਂ ਨਹੀਂ ਗਏ ਕਿਤੇ ਘੁੰਮਣ
ਨਹੀਂ ਬਸ ਸੋਚ ਰਹੀ ਸੀ ਕਿ ਅੰਮ੍ਰਿਤਸਰ ਜਾਈਏ।
ਹਾਏ ਉੱਥੇ ਤਾਂ ਜ਼ਰੂਰ ਜਾਓ ਗੁਰੂ ਦੀ ਨਗਰੀ 'ਚ
ਹਮ ਉੱਧਰ ਸੋਚ ਰਹੀ ਹਾਂ ਮਨ ਕਰ ਰਿਹਾ ਸੀ ਜਾਣ ਤੇ ਮੈਂ ਸੋਚ ਰਹੀ ਸੀ ਚਲੋ ਇੱਕ ਚੱਕਰ ਲਗਾ ਹੀ ਆਉਂਦੇ ਆ।
ਬਿਲਕੁਲ ਬਿਲਕੁਲ ਜ਼ਰੂਰ ਜਾਓ ਤੁਹਾਨੂੰ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰੇ ਦਾ ਪਤੈ
ਹਾਂਜੀ ਹਾਂਜੀ ਉਹਨਾਂ ਦੇ ਤੇ ਮੈਂ ਚੁਪਹਿਰੇ ਸਾਹਿਬ ਵੀ ਕੱਟਣੀ ਆ।
ਅੱਛਾ ਅੱਛਾ ਮੈਂ ਵੀ ਹੁਣ ਘਰੇ ਸ਼ੁਰੂ ਕਰ ਰਹੀ ਹਾਂ।
ਅੱਛਾ ਅੱ ਤੁਸੀਂ ਕਰਕੇ ਦੇਖੋ ਬਹੁਤ ਕੁਛ ਮਿਲਦਾ ਵੈ ਉਥੋ।
ਮੈਂ ਕਹਿਣੀ ਆਂ ਮਤਲਬ ਸਭ ਕੁਛ ਮਿਲਦਾ ਹੀ ਉੱਥੋਂ।
ਸਹੀ ਗੱਲ ਐ।
ਜੇ ਮਤਲਬ ਮੈਂ ਕਹਿਣੀ ਹਾਂ ਕਿ ਜਿਹਨੂੰ ਜ਼ਿੰਦਗੀ 'ਚ ਕਦੇ ਸੁੱਖ ਨਹੀਂ ਨਾ ਮਿਲਿਆ ਉਹ ਸ਼ਹੀਦਾਂ ਸਾਹਿਬ ਚਲੇ ਗਏ।
ਬਿਲਕੁਲ ਸਹੀ ਗੱਲ ਕੀਤੀ, ਮੈਂ ਕਰੂ ਆਪਣੀ ਗੱਲ ਦੱਸ ਲਈਏ ਕਿ ਮਤਲਬ ਮੇਰੀ ਲਾਈਫ ਵਿੱਚ ਬਹੁਤ ਸੀ। ਪ੍ਰੋਬਲਮ ਸੀ, ਉਹ ਜਦੋਂ ਦੀ ਮੈਂ ਬਾਬਾ ਦੀਪ ਸਿੰਘ ਜੀ ਨਾਲ ਜੁੜੀ ਆ ਨਾ ਇੱਕ ਮਨ ਨੂੰ ਮੇਰੇ ਸਕੂਨ ਮਿਲ ਗਏ ਸਕੂਨ
ਦੀਦੀ ਮੈਂ ਤਾਂ ਮੌਤ ਨਾਲ ਲੜਕੇ ਆਈ ਹਾਂ।
ਹਮ।
ਮੈਂ ਮੌਤ ਨਾਲ ਲੜਕੇ ਆਈ ਹਾਂ ਮੈਨੂੰ ਬਾਬਾ ਦੀਪ ਸਿੰਘ ਜੀ ਨੇ ਬਚਾਇਆ ਮੈਂ ਮਤਲਬ, ਜਿੱਥੇ ਡਾਕਟਰਾਂ ਨੇ ਮੈਨੂੰ ਜਵਾਬ ਦਿੱਤਾ ਸੀ।
ਕੀ ਗੱਲ ਹੋ ਗਈ ਸੀ?
ਮੈਨੂੰ ਨਾ ਬਰੇੇਨ ਪ੍ਰੋਬਲਮ ਹੋ ਗਈ ਸੀ। ਮੈਂ ਅਨਕੋਂਨਸ਼ੀਅਸ ਹੋ ਜਾਂਦੀ ਸੀ, ਬੇਹੋਸ਼ ਹੋ ਜਾਂਦੀ ਸੀ ਤਾਂ ਵਿੱਚ ਚ ਥੋੜ੍ਹਾ ਜਿਹਾ ਟਾਈਮ ਇੱਦਾਂ ਦਾ ਆਇਆ ਮੇਰੀ ਸ਼ੁੱਧ ਬੁੱਧ ਖ਼ਤਮ ਹੋ ਗਈ ਸੀ। ਤਾਂ ਮਤਲਬ ਕਈ ਵਾਰੀ ਤੁਹਾਨੂੰ ਪਤਾ ਘਰ ਦੇ ਸਾਰੇ ਕਹਿ ਦਿੰਦੇ ਏਨੂੰ ਕੁੱਛ ਹੋ ਗਿਆ ਆ। ਹੋ ਗਿਆ ਕਰ ਲੋ ਉਹ ਕਰ ਲੋ ਬਟ ਮੇਰੀ ਸ਼ਰਧਾ ਭਾਵਨਾ ਜਿਹੜੀ ਸੀ ਨਾ ਉਹ ਬਾਬਾ ਦੀਪ ਸਿੰਘ ਦੇ ਸੀ ਮੈਂ ਆਪਣੇ ਹਸਬੈਂਡ ਨੂੰ ਸਿਰਫ ਇੱਕੋ ਹੀ ਗੱਲ ਕਹੀ ਸੀ। ਜੋ ਮਰਜ਼ੀ ਹੋ ਜਾਏ ਬਾਬਾ ਦੀਪ ਸਿੰਘ ਜੀ ਦਾ ਪੱਲਾ ਨਾ ਛੱਡਣਾ ਉਹਨਾਂ ਨੇ ਹੀ ਪਾਰ ਲਗਾਉਣਾ ਹੈ। ਉਹੀ ਗੱਲ ਹੋਈ ਮੈਂ ਠੀਕ ਹੋ ਗਈ, ਮਤਲਬ ਉਸ ਤੋਂ ਬਾਅਦ ਮੈਨੂੰ ਪੈਰਾਲਾਈਜ਼ ਹੋ ਗਿਆ। ਮੇਰਾ ਬੇਟਾ ਤਿੰਨ ਮਹੀਨੇ ਦਾ ਸੀਗਾ।
ਅੱਛਾ।
ਤਾਂ ਮਤਲਬ ਉਸ ਦਿਨ ਜ ਮੈਂ ਬਾਬਾ ਜੀ ਦੇ ਦਰ ਤੇ ਗਈ। ਤਾਂ ਮੈਂ ਜਾ ਕੇ ਗਿਆ ਜਾਂ ਤਾਂ ਮੈਨੂੰ ਮਾਰ ਦੋ ਜਾਂ ਮੈਨੂੰ ਤਾਰ ਦੋ। ਬਾਬਾ ਜੀ ਨੇ ਐਸੀ ਬਖਸ਼ਿਸ਼ ਕੀਤੀ ਮੈਨੂੰ ਬਖਸ਼ਿਆ ਤੇ ਅੱਜ ਮੈਂ ਬਿਲਕੁਲ ਠੀਕ ਹਾਂ ਕੋਈ ਮੈਡੀਸਨ ਨਹੀਂ ਲੈਂਦੀ ਕੋਈ ਕੁਛ ਨਹੀਂ ਲੈਂਦੀ
ਅਰੇ ਉਹ ਬਾਬੇ ਦੇ ਦਰ ਤੇ ਬਹੁਤ ਕੁੱਛ -ਬਹੁਤ ਕੁੱਛ।
ਹਾਂ, ਸਾਨੂੰ ਮੰਗਣਾ ਨੀ ਆਉਂਦਾ ਉਹ ਦੇਣ ਨੂੰ ਤਿਆਰ ਬੈਠਾ।
ਸਹੀ ਬਿਲਕੁਲ ਸਹੀ ਗੱਲ ਹੈ।
ਮਤਲਬ ਮੈਂ ਤੇ ਕਹਿੰਦੀ, ਕਿ ਚਾਹੇ ਬੰਦਾ ਮੌਤ ਦੇ ਮੂੰਹ ਤੇ ਹੋਵੇ। ਉਦੇ ਦਰ ਤੇ ਸੱਚੇ ਮਨ ਨਾਲ ਸ਼ਰਦਾ ਨਾਲ, ਭਾਵਨਾ ਨਾਲ ਜਾ ਕੇ ਅਰਦਾਸ ਕਰ ਦੇਵੇ ਉਹ ਕਬੂਲੀ ਜਾਂਦੀ ਹੈ।
ਅਰੇ ਤੁਸੀ ਸੱਚੇ ਮਨ ਨਾਲ ਵੀ ਚਲੇ ਜਾਓ, ਚਾਹੇ ਤੁਸੀਂ ਨਾ ਵੀ ਅ ਅਰਦਾਸ ਕਰੋ, ਉ ਜਾਨੀ ਜਾਨ ਏ।
ਬਿਲਕੁਲ, ਬਿਲਕੁਲ।
ਉਨਾਂ ਨੇ ਐਵੇਂ ਕਿਰਪਾ ਕਰ ਦੇਣੀ ਏ। ਦੇਖੋ ਸਭ ਦੇ ਕੰਮ ਸਿਰਫ ਥੋੜਾ ਟਾਈਮ ਲੱਗਦਾ, ਸਿਰਫ ਸਾਡੇ ਅੰਦਰ ਸਬਰ ਹੋਨਾ ਚ ਜੋ ਸਾਡੇ ਅੰਦਰ ਸਬਰ ਨੀ। ਹੂੰ--ਸਬਰ ਈ ਸਭ ਤੋਂ ਵੱਡੀ ਗੱਲ ਹੈਗੀ।
ਸਬਰ ਆਉਣਾ ਜ਼ਰੂਰੀ ਹੈ ਹਰ ਚੀਜ਼ ਦਾ ਮਤਲਬ ਮਤਲਬ ਅਸੀਂ ਕਦੇ ਨਹੀਂ ਸੋਚਿਆ ਸੀ ਅਸੀਂ ਆਪਣੇ ਘਰ ਚ ਬੈਠਾਂਗੇ ਸਾਡਾ ਆਪਣਾ ਵੀ ਘਰ ਹੋਊਗਾ, ਅਸੀਂ ਮਤਲਬ ਕਦੀ ਨਹੀਂ ਸੀ ਸੋਚਿਆ। ਅਸੀ ਕਿਰਾਏ ਤੇ ਰੈਂਦੇ ਸੀ। ਮਤਲਬ ਘਰੋਂ ਬੇਕਾਰ ਹੋ ਗਏ ਕਿਰਾਏ ਤੇ ਰਹਿੰਦੇ ਸੀ। ਬਾਬਾ ਜੀ ਨੇ ਅਪਣਾ ਘਰ ਦਿੱਤਾ, ਵਧੀਆ ਬੱਚੇ ਦਿੱਤੇ। ਸੋਰਾ ਪਰਿਵਾਰ ਬਹੁਤ ਵਧੀਆ ਦਿੱਤਾ ਫੈਮਲੀ ਹਸਬੈਂਡ ਬਹੁਤ ਵਧੀਆ, ਸਭ ਕੁਛ ਬਾਬਾ ਜੀ ਦੀ ਮੇਰ ਨਾਲ ਆ।
ਹੂੰ ਨਹੀਂ ਉ ਬਹੁਤ ਕੁਛ ਏ, ਉਸ ਦਰ ਤੇ ਤੇ ਬਹੁਤ ਕੁਛ ਏ।
ਮੌਜ ਆਏ ਬਾਬਾ ਜੀ ਦੇ ਜਾਓ ਤੁਸੀ ਬਾਬਾ ਨੋੌਰ ਸਿੰਘ ਜੀ ਦੇ ਵੀ ਜ਼ਰੂਰ ਮੱਥਾ ਟੇਕ ਕੇ ਆਣਾ।
ਉਹ ਕਿਸ ਸਾਈਡ ਨੇ?
ਉ ਵੀ ਉ ਨਾ ਟਾਲਾ ਸਾਹਿਬ ਤੋਂ ਉਰੇ ਈ ਐ। ਸ਼ੀਦਾਂ ਤੋਂ ਪੰਜ ਕਿਲੋਮੀਟਰ ਐ, ਟਾਲਾ ਸਾਹਿਬ ਰੋਡ ਤੇ ਈ ਐ।
ਤੇ ਬਾਬਾ ਨੌਰ ਸਿੰਘ ਜੀ ਨਾ, ਬਾਬਾ ਦੀਪ ਸਿੰਘ ਜੀ ਦੇ ਮਾਸੀ ਦੇ ਪੁੱਤਰ ਸੀ।
ਅੱਛਾ, ਅੱਛਾ।
ਇਨਾਂ ਦੀ ਸ਼ਹੀਦੀ ਵੀ ਬਾਬਾ ਦੀਪ ਸਿੰਘ ਜੀ ਦੇ ਨਾਲ ਈ ਹੋਈ ਵੀ ਐ।
ਹੂ,,,
ਮਤਲਬ ਕੈਂਦੇ ਐ ਕੇ ਜੇ ਤੁਸੀਂ ਘਰੋਂ ਕਹਿ ਕੇ ਜਾਓ ਨਾ, ਮੈਂ ਬਾਬਾ ਨੋੌਰ ਸਿੰਘ ਜੀ ਦੇ ਮੱਥਾ ਟੇਕਣਾ ਤੇ ਤੁਸੀਂ ਨਾ ਜਾਓ। ਤੇ ਤੁਸੀਂ ਮਤਲਬ ਹਵਾ ਚ ਲਹਰਾਂਦੇ ਔ। ਘਰ ਨੀ ਪੋਂਚਦੇ, ਜਦ ਤੱਕ ਤੁਸੀਂ ਬਾਬਾ ਨੋਰ ਜੀ ਦੇ ਮੱਥਾ ਨੀ ਟੇਕ ਕੇ ਆਂਦੇ।
ਅੱਛਾ
ਮਤਲਬ ਏਦਾਂ ਆਂ ਉੱਥੇ ਜੇ ਜਾਓ ਤੇ ਜ਼ਰੂਰ ਮੱਥਾ ਟੇਕ ਕੇ ਆਓ ਬਾਬਾ ਨੌਰ ਜੀ ਦੇ।
ਸੈਬ ਵੀ ਏ ਨਾ ਜਿੱਦਰ ਬਾਬਾ ਜੀ
ਹਾਂਜੀ ਬਾਬਾ ਟਾਲਾ ਸਾਹਿਬ ਵੀ ਐ ਔਥੇ ਗੁਰੂ ਅ ਬਾਬਾ ਦੀਪ ਸਿੰਘ ਜੀ ਨੇ ਜਦੋਂ ਸ਼ਹੀਦੀ ਦਾ ਟਾਈਮ ਸੀਗਾ। ਤੇ ਔਦੋਂ ਬਾਬਾ ਜੀ ਨੇ ਜਿੱਥੇ ਨਿਸ਼ਾਨ ਸਾਹਿਬ ਬਣਿਆ, ਔਥੇ ਔਨਾ ਨੇ ਟਾਸ ਲਗਾਈ ਸੀ ਬਾਬਾ ਦੀਪ ਸਿੰਘ ਜੀ ਨੇ।
ਅੱਛਾ
ਔਥੇ ਵੀ ਦੀਗੀ ਦੇਗ ਸ਼ਹੀਦੀ ਦੇਗ ਚੜਦੀ ਐ।
ਹੂੰ ਹੂੰ ਮਤਲਬ ਔਨਾਂ ਦਾ ਤੜ ਸੀ, ਔ ਉਧਰ ਈ ਸੀ ਟਾਲਾ ਸਾਹਿਬ ਵਿਚ ਹੈਨਾ?
ਹਾਂਜੀ, ਹਾਂਜੀ ਔਥੇ ਤਾਂ ਟਾਸ ਲਗਾਈ ਸੀ ਨਾ ਔਨਾਂ ਨੇ।
ਅੱਛਾ, ਅੱਛਾ।
ਹਾਂ ਤਾਈ ਉੱਥੋਂ ਟਾਲਾ ਸੈਬ ਬਣਿਆ ਨਾ। ਬਹੁਤ ਕਿਰਪਾ ਤੁਸੀਂ ਟਾਲਾ ਸਾਹਿਬ ਜਾਓ, ਬਾਬਾ ਨੌਰ ਜੀ ਦੇ ਬ ਜਾਓ।
ਚੋਪੈਰਾ ਸਾਹਿਬ ਹੋਂਦੈ ਹੈਨਾ?
ਹਾਂ ਅ ਸੈਚਡੇ ਰਾਤ ਨੂੰ।
ਹੂ ਅੱਛਾ ਟਾਲਾ ਸਾਹਿਬ।
ਹਾਂ, ਅਟਾਲਾ ਸਾਹਿਬ ਬੁੱਧਵਾਰ ਵੀ ਹੁੰਦਾ।
ਅੱਛਾ।
ਹਾਂਜੀ, ਲੁਧਿਆਣੇ ਦੁੱਖ ਨਿਵਾਰਨ ਗੁਰਦੁਆਰਾ ਹੈ, ਉੱਥੇ ਵੀ ਬੁੱਧਵਾਰ ਦੇ ਬੁੱਧਵਾਰ ਹੁੰਦਾ ਹੈ। ਬਾਬਾ ਜੀ, ਚੁਪਹਿਰਾ ਸਾਹਿਬ ਦਾ। ਬਹੁਤ ਜਗਾ ਤੇ ਹੋ ਰਿਹਾ ਹੁਣ ਤੇ।
ਬੜਾ ਮਹੱਤਮ ਹੋ ਕੇ।
ਬਹੁਤ ਮਤਲਬ ਦੁਨੀਆ ਨੂੰ ਮਿਲ ਹੀ ਸਾਰਾ ਕੁਛ ਚੁਪਹਿਰਾ ਸਾਹਿਬ ਨਾਲ ਰਿਹਾ।
ਕੇ ਜਿਹੜੇ ਬੱਚੇ ਬਾਹਰ ਦੇ ਮੁਲਕ ਜਾ ਰਹੇ ਨੇ ਸੱਚੇ ਦਿਲੋ। ਚੁਪਹਿਰਾ ਸਾਹਿਬ ਕਰਕੇ ਇੱਕ ਇੱਕ ਦੋ ਦੋ ਚੁਪਹਿਰੇ ਸਾਹਿਬ ਤੇ ਦੇਖੋ ਫੋਰਨ ਕੰਟਰੀ ਪਹੁੰਚ ਰਹੇ।
ਬਿਲ ਲੂ ਯੂਕੇ ਦੇ ਵਿੱਚ ਬ ਬੀਬੀ ਨਾਨਕੀ ਜੀ ਦਾ ਗੁਰਦੁਆਰਾ ਹੈ।
ਹੂ ਹੂ।
ਉੱਥੇ ਵੀ ਚੁਪਹਿਰਾ ਸਾਹਿਬ ਹੋ ਰਹੇ ਨੇ।
ਅੱਛਾ।
ਮਤਲਬ ਚੁਪਹਿਰਾ ਸਾਹਿਬ ਹਰ ਕਿਤੇ ਹੋ ਰਿਹਾ ਮੈਂ ਖੁਦ ਆਪਣੇ ਘਰ ਵੀ ਸ਼ੁਰੂ ਕਰ ਰਹੀ ਹਾਂ।
ਨਹੀਂ, ਉਹ ਤੁਸੀਂ ਕਰੋ ਸ਼ੁਰੂ ਹੋਰ। ਵਧੀਆ।
ਹਾਂ ਮਤਲਬ, ਸੰਗਤ ਕਿਹ ਰਹੀ ਹੈ, ਤੁਸੀਂ ਸਾਡੇ। ਮਤਲਬ, ਤੁਸੀਂ ਘਰੇ ਸ਼ੁਰੂ ਕਰੋ, ਅਸੀਂ ਦੂਰ ਨਹੀਂ ਜਾ ਸਕਦੇ। ਤਾਂ, ਅਸੀਂ ਹੁਣ ਆਪਣੇ ਘਰੇ ਸਤਾਰਾਂ ਤਰੀਕ ਤੋਂ, ਸ਼ੁਰੂ ਕਰ ਰਹੇ ਹਾਂ।
ਘਰੋਂ ਦੀ ਅਗਰ ਦੋ ਚਾਰ ਜਨਾਨੀਆਂ, ਸੰਗਤ ਵੀ ਤੁਹਾਡੇ ਨਾਲ ਜੁੜ ਜਾਣਗੀਆ ਨਾ ਤੇ। ਤਾਂ ਵੀ, ਬਹੁਤ ਵਧੀਆ।
ਬਹੁਤ, ਮੈਂ ਕਹਿੰਦੀ ਬਹੁਤ। ਮਤਲਬ, ਜਦੋਂ ਸੰਗਤ ਦੇ ਵਿੱਚ ਅਰਦਾਸ ਹੁੰਦੀ ਹੈ ਨਾ। ਉਹ ਮਿੰਟਾਂ ਚ', ਕਬੂਲ ਹੋ ਜਾਂਦੀ ਹੈ।
ਸਹੀ ਗੱਲ।
ਮਤਲਬ, ਮੈਂ ਤਾਂ ਕਹਿੰਦੀ, ਕਿ ਹਰ ਇੱਕ। ਇੱਕ ਤਾਂ ਗੁਰੂ ਦੇ ਨਾਲ ਲੱਗਦੇ ਆ ਬਾਣੀ ਸੁਣਦੇ ਆ ਮਨ ਪਵਿੱ। ਤਰ, ਹੁੰਦਾ ਰੂਪ ਸਾਡੀ ਪਵਿੱਤਰ ਹੁੰਦੀ ਹੈ, ਜਿਹੜਾ ਪਾਠ ਸੁਣਨ ਦੇ ਨਾਲ ਕਰਨ ਦੇ ਨਾਲ, ਸਾਡੀ ਅੱਧੀ ਜ਼ਿੰਦਗੀ ਸਵਰ ਜਾਂਦੀ ਹੈ।
ਅਰੇ ਸੋ ਬੰਦਾ, ਆਪਣੇ ਦੁੱਖ ਭੁੱਲ ਜਾਂਦਾ।
ਹਾਂ, ਬਿਲਕੁਲ। ਮੈਂ ਤਾਂ ਕਹਿਨੀ ਆ, ਬਸ। ਬਾਬਾ ਦੀਪ ਸਿੰਘ ਜੀ ਦੇ ਚਰਨੀ ਲੱਗ ਜਾਓ, ਸੁੱਖ ਹੀ ਸੁੱਖ ਨੇ।
ਪੂਰੇ ਹੀ ਸੋ। ਸਹੀ ਗੱਲ ਹੈ, ਬਸ ਇੱਕ ਮਨ ਚ ਸਬਰ ਹੋਣਾ ਚਾਹੀਦਾ।
ਹਾਂ, ਸਬਰ, ਭਾਵਨਾ ਇਹ ਜ਼ਰੂਰੀ ਹੈ।
ਹਮ।
ਪ੍ਰਮਾਤਮਾ ਪ੍ਰੇਮ ਦੇਖਦਾ ਕਿੰਨਾ ਪ੍ਰੇਮ ਆ, ਮੇਰੇ ਨਾਲ।
ਬਿਲਕੁਲ ਸਹੀ।
ਪ੍ਰੇਮ ਵਾਲਿਆਂ ਦੇ, ਬੇੜੇ ਪਾਰ ਹੁੰਦੇ ਆ, ਕਹਿੰਦੇ ਆ ਨਾ। ਅਹ ਪ੍ਰੇਮ ਵਾਲੀ ਗਲੀ ਵਿੱਚੋਂ, ਕੋਈ -ਕੋਈ ਲੰਘਦਾ। ਬਹੁਤ ਮਹਿਮਾ ਮਤਲਬ, ਬਹੁਤ ਕੁਛ। ਉਹਦੇ ਦਰ ਤੇ ਪਿਆ ਆ ਮਤਲਬ, ਜਦੋਂ ਅਸੀਂ। ਸ਼ਰਧਾ ਨਾਲ, ਭਾਵਨਾ ਨਾਲ, ਪਿਆਰ ਨਾਲ। ਸੰਤੋਖ ਨਾਲ, ਲੈ ਲੂੰਗੇ ਤਾਂ, ਸਭ ਕੁਛ ਲੈ ਲੂੰਗੇ।
ਹਮ।
ਬਹੁਤ ਕੁਛ ਹੈ, ਉਹਨਾਂ ਦੇ ਦਰ ਤੇ, ਬਹੁਤ ਕੁਛ ਪਿਆ ਦਾ
ਹੁਣ ਜਾਵਾਂਗੇ ਨਾ, ਐਸਾ ਟਾਈਮ ਕਰਾਂਗੇ, ਕਿ ਸੰਡੇ ਨੂੰ ਹੀ ਅਸੀਂ ਉੱਧਰ ਪਹੁੰਚੇ। ਕਿ, ਚੌਪਹਿਰਾ ਸਾਹਿਬ ਵੀ ਦੀ ਹਾਜ਼ਰੀ ਭਰ ਲਾ।
ਹਾਂਜੀ- ਹਾਂਜੀ, ਜ਼ਰੂਰ ਜਾਣਾ, ਪ੍ਰਮਾਤਮਾ ਤੁਹਾਨੂੰ ਸਭ ਕੁਛ ਦੇਵੇ, ਤੁਹਾਨੂੰ ਲੰਬੀਆਂ ਉਮਰਾਂ, ਤੰਦਰੁਸਤੀਆਂ ਦੇਣ। ਤੁਹਾਨੂੰ ਸਾਰੀਆਂ ਹੀ, ਖੁਸ਼ੀਆਂ ਦੇਣ। ਬਿਲਕੁਲ ਪ੍ਰਮਾਤਮਾ, ਸਬ ਕੁਛ ਦਵੇ ਤੁਆਨੂੰ ਸਭ ਕੁਛ
ਕਿਉਂ ਨੀ, ਸਭ ਤੁਹਾਡੀ ਅਸੀਂਸਾਂ ਨੇ।
ਬਸ ਉਹਨਾਂ ਦੇ, ਉਹਨਾਂ ਦੇ ਦਰ ਤੇ, ਬਹੁਤ ਕੁਛ ਹੈ, ਤੁਸੀਂ ਜਾਓ। ਪਰਮਾਤਮਾ ਤਾਨੂੰ ਸਭ ਕੁਛ ਦੇਗਾ, ਬਸ ਸ਼ਰਧਾ ਭਾਵਨਾ ਨਾਲ। ਜਾ ਕੇ ਆਓ।
ਹਾਂਜੀ- ਹਾਂਜੀ, ਚਲੋ ਤੁਸੀਂ ਨਾਲ।
ਹਾਂਜੀ ਜ਼ਰੂਰ, ਚਲੋ ਅਸੀਂ ਤਾਂ ਹਰ ਸੈਚਰਡੇ ਜਾਈਦਾ।
ਅੱਛਾ।
ਸੰਡੇ, ਆਈ ਦਾ ਵਾਪਸ।
ਅੱਛਾ, ਤੁਸੀਂ ਨਾਈਟ ਨੂੰ
ਹਾਂਜੀ, ਅਸੀਂ ਸ਼ਨੀਵਾਰ ਰਾਤ ਦਾ ਕਰੀ ਦਾ ਚੁਪੈਰਾ। ਬੱਚੇ ਸੋ਼ਟੇ ਆ ਨਾ। ਫੇਰ ਰਾਤ ਨੂੰ ਕਰੀਦੀ, ਕਿਉਕਿ ਰਾਤੀ ਨੌ ਵਜੇ ਤੋਂ ਲੈ ਕੇ, ਬਾਰਾਂ ਵਜੇ ਤੱਕ ਹੁੰਦਾ ਓਥੇ।
ਅੱ ਫੇਰ ਤੁਸੀਂ ਰਾਤੀ ਫਿਰ, ਬਾਰਾਂ ਵਜੇ ਘਾਰ ਆ ਜਾਂਦੇ ਓ?
ਨਈ, ਨਈ ਫਿਰ ਅਸੀਂ ਸਵੇਰੇ ਛੇ ਵਜੇ ਆਂਨੇ ਆ, ਸ਼ਾਮੀ ਚਾਰ ਵਜੇ ਅਰਦਾਸ ਕਰਾ ਕੇ, ਫੇਰ ਆਂਨੇ ਆ।
ਅੱਛਾ, ਅੱਛਾ।
ਹਾਂਜੀ, ਤਿੰਨ ਤੋਂ ਚਾਰ, ਸਵੇਰੇ ਸੁਖਮਨੀ ਸੈਬ ਦਾ ਪਾਠ ਹੁੰਦਾ ਸ਼ਹੀਦਾਂ ਸੈਬ ਫੇਰ ਓਸ ਤੋਂ ਬਾਦ ਅੰਮ੍ਰਿਤ ਵੇਲੇ ਦਾ ਸ਼ੁਰੂ ਹੋ ਜਾਂਦਾ ਪਾਠ, ਫੇਰ ਅਸੀਂ ਓ ਕਾਰਕੇ ਆਉਂਨੇ ਆਂ।
ਅਛਾ, ਵਦੀਆ।
ਤੁਸੀਂ ਆਨਾ ਜਰੂਰ ਮੇਲਨਾ।
ਜਰੂਰ, ਜਰੂਰ।
ਹਾਂਜੀ, ਚਲੋ ਠੀਕ ਐ ਦੀ।
ਹਾਂਜੀ, ਹਾਂਜੀ ਠੀਕ ਏ ਠੀਕ ਏ।
ਓਕੇ ਜੀ।
ਓਕੇ, ਓਕੇ।